ਹੈਲੋ
ਹੈਲੋ,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
ਕਿਵੇਂ ਉਂ।
ਵਧੀਆ ਜੀ, ਤੁਸੀਂ ਦੱਸੋ।
ਵਧੀਆ ਜੀ ਵਧੀਆ ਹੋਰ, ਘਰੇ ਕਿਵੇਂ ਐ ਜੀ ਸਾਰੇ।
ਸਾਰੇ ਵਧੀਆ ਜੀ, ਤੁਸੀਂ ਦੱਸੋ।
ਵਧੀਆ ਜੀ, ਹੋਰ ਕੀ ਕਰਦੇ ਸੀ ਜੀ।
ਕੁਛ ਨਹੀਂ ਜੀ, ਕਸਟਮਰ ਆਏ ਹੋਏ ਸੀ ਜੀ ਸੂਟਾਂ ਲਈ। ਕਢਾਈ ਕਰਨ ਲਈ ਜੀ, ਹਾਂਜੀ, ਹਾਂਜੀ।
ਕਦੇ ਕਦੇ ਮਤਲਬ ਸੂਟਾ
ਕਲੇ ਸੂਟ ਵਗੈਰਾ ਹੀ ਕੱਢ ਦਿੰਦੇ ਸੀ ਕਿ ਮਤਲਬ ਰੁਮਾਲਾਂ ਵਗੈਰਾ ਸਰਾਣੇ ਵਗੈਰਾ ਉਹ ਵੀ ਕੱਢ ਲੈਂਦੇ ਹੋ ਜੀ।
ਹਾਂਜੀ, ਰੁਮਾਲ ਵੀ ਕੱਢ ਲੈਂਦੇ ਹਾਂ, ਸਰਾਣੇ ਵੀ ਜੀ।
ਅੱਛਾ ਜੀ ਅੱਛਾ
ਹੋਰ ਜੀ
ਵਧੀਆ ਹੋਇਆ ਫਿਰ ਤਾਂ ਮੈਂ ਵੀ ਰੁਮਾਲ ਕਢਵਾਉਣੀ ਸੀਗੇ, ਕੀ ਪ੍ਰਾਈਜ਼ ਵਗੈਰਾ ਨੇ। ਹੈਲੋ ਹੈਲੋ। ਹੈਲੋ। ਹੈਲੋ।